ਹੈਲੋ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਨੇ
ਬਸ ਵਧੀਆ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ
ਸਭ ਵਧੀਆ ਮੇਰੇ ਭਰਾ ਕੀ ਕਰ ਰਹੇ ਸੀ
ਬਸ ਬੈਠੇ ਸੀ ਪ੍ਸ਼ਾਦਾ ਪਾਣੀ ਛਕਿਆ ਸੀ ਤੇ ਉਸ ਤੋਂ ਬਾਅਦ ਹੁਣ ਬੈਠੇ ਸੀ ਫਰੀ ਹੋ ਕੇ
ਅੱਛਾ ਅੱਛਾ ਅੱਛਾ ਅੱਛਾ
ਹਾਂਜੀ ਆਪਾਂ ਪਿੰਡ ਦੇ ਹ ਜੀ ਪਿੰਡ ਸ਼ਹਿਰ ਚ ਤੇ ਸ਼ਹਿਰ ਸਾਡੇ ਤੋਂ ਹੈ ਇੱਥੋਂ ਵੀਹ ਬਾਈ ਕਿਲੋਮੀਟਰ ਆਪਾਂ ਪਿੰਡ ਚ ਰਹਦੇ ਹਾਂ
ਅੱਛਾ ਤੁਸੀਂ ਪਿੰਡ ਦੇ ਗ ਹੋ
ਹਾਂਜੀ ਹਾਂਜੀ ਹਾਂਜੀ ਹਿਮਾਚਲ ਚ ਹੀ ਆਪਣਾ ਪਿੰਡ ਹੈ ਨਾ ਇੱਕ ਸਾਈਡ ਤੇ ਅ
ਅੱਛਾ ਜੀ ਤੇ ਕਾ ਕੰਮ ਕੀ ਕਰਦੇ ਹੋ ਭਾਜੀ
ਕੰਮ ਆਪਣਾ ਜੀ ਅ ਆਪਣਾ ਕੰਮ ਹੈ ਫਰਨੀਚਰ ਦਾ ਕੰਮ ਹੈਗਾ ਭਾ ਜੀ
ਫਰਨੀਚਰ ਦਾ ਅੱਛਾ ਜੀ ਕੰਮ ਕਾਜ ਭਾਜੀ ਵਧੀਆ
ਹਾਂ ਕੰਮ ਕਮ ਚਲੋ ਚੱਲਿਆਇਆ ਮਤਲਬ ਇਹ ਕਿ ਬਰਸਾਾਂ ਬਰੂਤ ਅਜ ਕੱਲ ਜਿੱਦਾ ਥੋੜ੍ਹਾ ਜਿਹਾ ਕੰਮ ਘੱਟਦਾ ਦੋ ਉਹ ਮਹੀਨੇ ਨਾ ਕਿਉਂਕਿ ਅ ਗੱਡੀ ਗੁੱਡੀਆਂ ਅ ਆਣਾ ਜਾਣਾ ਲੋਕੀ ਜਿੱਦਾਂ ਪਹਾੜੀ ਇਲਾਕਿਆਂ ਤੋਂ ਆਉਂਦੇ ਨੇ ਤੇ ਉਥੋਂ ਰਸ ਤਾਂ ਅਜ ਕੱਲ ਥੋੜ੍ਹਾ ਜਿਹਾ ਐ ਵੀ ਹੁੰਦਾ। ਡੈਮੇਜ ਹੋਇਆ ਹੁੰਦਾ ਥੋੜ੍ਹਾ ਬਹੁਤ ਤਾਂ ਕਰਕੇ ਲੋਕੀ ਨਿਕਲਦੇ ਘੱਟਦੇ ਆ ਆਪਣੀ ਆਪਣੀ ਜਗ੍ਹਾ ਤੋਂ
ਹੂੰ -ਹੂੰ ਹੂੰ
ਕਿਉਂਕਿ ਜਗ੍ਹਾ ਜਗ੍ਹਾ ਪਹਾੜੀਆਂ ਤੇ ਇੱਥੇ ਜਾ ਕੇ ਰੋਡ ਨਿਕਲੇ ਨੇ। ਤੇ ਰੋਡ ਵਾਲਿਆਂ ਨੇ ਏਦਾਂ ਕੀ ਕੀਤਾ ਕਿ ਅ ਕਟਿੰਗ ਕੀਤੀਆਂ ਬਹੁਤ ਜਗ੍ਹਾ ਤੇ- ਤੇ ਉਹ ਹੌਲੀ- ਹੌਲੀ ਜਿੱਦਾਂ ਬਰਸਾਤ ਹੁੰਦੀ ਹੈ ਤੇ ਉਹ ਮਿੱਟੀ ਖਿਸਕ ਕੇ ਰਸ ਤਾਂ ਬੰਦ ਕਰ ਦਿੰਦੀ ਏ।
ਅੱਛਾ ਜੀ।
ਤੇ ਪੱਥਰ ਪੁੱਥਰ ਗਿਰਨ ਦਾ ਡਰ ਹੁੰਦਾ ਤਾਂ ਕਰਕੇ ਲੋਕ ਜਿਆਦਾ ਡਰਦੇ ਨੇ ਚੀਜ਼ ਤੋਂ
ਰੋਡਾ ਦੇ ਵਸਤੇ ਭਾਜੀ ਬੜਾ ਬੁਰਾ ਹਾਲ ਹੈ ਸਾਡੇ ਸ਼ਹਿਰਾਂ ਚ' ਬੜਾ ਬੁਰਾ ਹਾਲ ਰੋਡਾ ਦਾ ਤੇ
ਹਾਂ ਉਹ ਤੇ ਸਾਰੀ ਜਗ੍ਹਾ 'ਚ ਹੀ
ਤੁਹਾਨੂੰ ਪਤਾ ਹੈ ਟੂਟ ਜੇ ਟੁੱਟਦੇ ਤੇ ਬ ਬਣਦਾ ਸੌਖਾ ਨਹੀਂ ਹੇਗਾ ਤੋੜਨਾ ਸੌਖਾ ਬਣਾਉਣਾ ਸੌਖਾ ਨੀ ਹੇਗਾ ਇਹਨਾਂ ਨੂੰ
ਬਈ ਤੇ ਗੱਲ ਹੈ ਕਿਉਂਕਿ ਅਹ ਆਪਣੇ ਹਿਮਾਚਲ 'ਚ ਵੀ ਇੱਥੇ ਜਦੋਂ ਤੁਹਾਨੂੰ ਸੁਣਿਆ ਹੋਗਾ ਨਿਊਜ਼ ਆਉਂਦੀ ਕਦੀ -ਕਦੀ ਕਿੱਥੇ ਸਲਾਈਡ ਹੋ ਗਈ ਕਦੀ ਕਿਹੜੀ ਜਗ੍ਹਾ ਸਲਾਈਡ ਹੋ ਗਈ ਕਦੀ ਆ ਕਿਉਂਕਿ ਆਪਣੇ ਇੱਧਰ ਫੋਰ ਲੇਨ ਹੋਣੀ ਬਣੇ ਤਿੰਨ ਚਾਰ ਸਾਲ ਪੰਜ ਸਾਲ ਹੋਏ ਨੇ ਨਵਾਂ -ਨਵਾਂ ਬਣੇ ਨੂੰ ਤੇ ਏਦਾਂ ਹੁੰਦਾ ਕਦੀ ਬਰਸਾਤ ਹੁੰਦੀ ਹੈ ਤੇ ਮਿੱਟੀ ਮੁਟੀ ਨਾਲ ਖਿਸਕ ਜਾਂਦੀ ਹੈ ਰਸਤੇ ਤੇ ਕਿਤੇ ਬਰਸਾਤ ਜ਼ਿਆਦਾ ਹੋਏ ਤੇ
ਹਾਂਜੀ- ਹਾਂਜੀ- ਹਾਂਜੀ -ਹਾਂਜੀ -ਹਾਂਜੀ।
ਆਹ ਚੀਜ਼ਾਂ
ਠੀਕ ਆਪਣਾ ਭਾਜੀ ਮੇਰਾ ਸਪੇਅਰ ਪਾਰਟ ਦਾ ਕੰਮ ਨੇ ਬਾਈਕਾਂ ਦਾ
ਅੱਛਾ -ਅੱਛਾ ਮਤਲਬ ਆਪਣਾ ਹੀ ਕੰਮ ਹੈ ਭਾਜੀ।
ਹਾਂ ਆਪਣਾ ਕੰਮ ਹੈ ਭਾਜੀ ਬਿਜ਼ਨਸ ਠੀਕ ਹੀ ਹੈ ਉਹ
ਚਲੋ ਵਧੀਆ- ਵਧੀਆ ਭਾਜੀ ਬਹੁਤ ਵਧੀਆ ਗੱਲ ਹੈ। ਚਲੋ ਵਧੀਆ ਹੋਣਾ ਵਿਚ ਕਿਉਂਕਿ ਏਦਾਂ ਹੈ ਕਿ ਨੌਕਰੀ ਨੁਕਰੀ 'ਚ ਏਦਾਂ ਹੈ ਕਿ ਨੌਕਰੀ ਨੌ ਤੋਂ 'ਚ ਨੌ ਜਾਂ ਦਸ ਤੋਂ ਪੰਜ ਤੱਕ ਬੈਠੋ ਸ਼ਾਮ ਨੂੰ ਫੇਰ ਉਸ 'ਚ ਕਿਸੇ ਦੇ ਅੰਡਰ ਕੰਮ ਕਰੋ ਉਹ ਚੀਜ਼ਾਂ ਫਿਰ ਏਦਾਂ ਹੁੰਦੀਆਂ ਕਿ ਅਹ ਬਿਜਨਸ ਵਾਲਾ ਬੰਦਾ ਨਹੀਂ ਉਸ 'ਚ ਰਹਿ ਪਾਂਦਾ।
ਉਹ ਤੇ ਹੈ ਭਾਜੀ ਬਿਜਨਸ ਵੀ ਤੁਹਾਡਾ ਮਨ ਹੈਗਾ ਤੁਸੀਂ ਦੁਕਾਨ 'ਚ ਬੈਠੋ ਵੈਸੇ ਤਾਂ ਤੇ ਕਹਿਣ ਦੀ ਗੱਲਾਂ ਆਉਂਦੀਆਂ ਨਾ ਬ ਸਾਰੇ ਬੰਦੇ ਪਤਾ ਕੀ ਕਹਿੰਦੇ ਨੇ ਬਿਜ਼ਨਸ ਵਾਲੇ ਦਾ ਮਨ ਕਿ ਬਿਜ਼ਨਸ ਵਾਲਿਆਂ ਮਨ ਹੈਗਾ ਜਦੋਂ ਮਰਜ਼ੀ ਦੁਕ ਖੋ੍ਹੇ ਜਦੋਂ ਮਰਜ਼ੀ ਛੁੱਟੀ ਕਰੇ। ਉਹ ਛੁੱਟੀ ਮਾਰਨਾ ਬ ਆਸਾਨ ਹੇਗਾ ਬਿਜਨਸਮੈਨ ਵਾਸਤੇ ਤੁਸੀਂ ਕੀ ਕਹਿੰਦੇ।
ਨਹੀਂ -ਨਹੀਂ ਪਰ ਇਹ ਚੀਜ਼ ਉਹੀ ਤੇ ਗ਼ਲਤ ਹੈ ਨਾ ਆਹ ਲੋਕਾਂ ਦੀ ਸੋਚ ਥੋੜੀ ਵੀ ਐਸ ਉਹਨਾਂ ਨੂੰ ਜਾਂ ਤੇ ਹੋਏਗਾ ਕਿ ਪਤਾ ਨੀ ਵੈਸੇ ਤੇ ਅੰਦਾਜ਼ਾ ਲਾਂਣੇ ਆ ਕੁੱਛ ਪਰ ਇਥੇ ਜਿਹੜਾ ਬੈਠਾ ਬੈਠਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਕਿੱਦਾਂ ਕਿਹੜਾ ਟਾਈਮ ਕਿੱਦਾਂ
ਸਵੇਰੇ ਨੌ ਵਜੇ ਬਹਿੰਦਾ ਤੇ ਰਾਤੀ ਨੌ ਵਜੇ ਕੁਰਸੀ ਉਠਦਾ
ਹਾਂ ਚਲੋ ਜੋ ਵੀ ਸਵੇਰੇ ਤੋਂ ਰਾਤੀਂ ਅੱਠ ਨੌ ਜਿੰਨੇ ਮਰਜ਼ੀ ਹੋ ਤੇ ਬੰਦੇ ਨੂੰ ਪਤਾ ਕਿ ਹਾਂ ਕੀ ਕੰਮ ਚੱਲਣਾ ਕਿਵੇਂ ਨਹੀਂ
ਹਾਂਜੀ- ਹਾਂਜੀ -ਹਾਂਜੀ- ਹਾਂਜੀ- ਹਾਂਜੀ। ਉਹ ਚਾਰਾ ਤੁਹਾਨੂੰ ਪਤਾ ਹੈ ਭਾਜੀ ਅ ਦੇ ਟਾਈਮ ਅਰ ਗਾਹਕ ਇੱਕ ਵਾਰ ਇੱਕ ਦੁਕਾਨ ਛੋੜ ਕੇ ਦੂਜੀ ਦੁਕਾਨ ਤੇ ਚਲੇ ਗਿਆ ਨਾ ਜ਼ਿੰਦਗੀ ਭਰ ਵਾਪਿਸ ਵਾਪਿਸ ਨਹੀਂ ਆਂਦਾ।
ਹਾਂਜੀ -ਹਾਂਜੀ ਬਸ ਇਹ ਇਹ ਹੈ ਕਿ ਜੋਬ ਜੂਬ 'ਚ ਇਦਾਂ ਹੁੰਦਾ ਕਿ ਚਲੋ ਬੰਦਾ ਛੁੱਟੀ ਵਾਲੇ ਦਿਨ ਆਪਣੀ ਛੁੱਟੀ ਛੁੱਟੀ ਪੂਰਾ ਘਰ ਆਰਾਮ ਨਾਲ ਸੌਂਦਾ ਤੇ ਬਸ ਆਪਣਾ ਆਰਾਮ
ਜੋਬ ਵਾਲਿਆਂ ਤੇ ਭਾਜੀ ਹਰ ਚੀਜ਼ ਦੀ ਛੁੱਟੀ ਹੈਗੀ। ਦੀਵਾਲੀ, ਹੋਲੀ ਜਿਹੜਾ ਤਿਉਹਾਰ
ਹਾਂ। ਉਹ ਸਾਲ ਜਿੰਨੇ ਵੀ ਤਿਉਹਾਰਾਂ ਨੇ ਸਾਰੇ ਸਾਰਿਆਂ ਸਾਰੇ ਛੁੱਟੀ ਹੋਏਗੀ ਉਹਨਾਂ ਨੂੰ ਤੇ
ਹਾਂ। ਉਹ ਸਾਡਾ ਐਸਾ ਕੋਈ ਦਿਨ ਨੀ ਹੁੰਦਾ ਭਾਜੀ ਇਹ ਵੀ ਅਸੀਂ ਸੰਡੇ ਦੀ ਛੁੱਟੀ ਬਣਾਉਂਦੇ ਆਂ। ਉਹ ਵੀ ਹਾਲਾਂ ਕਿ ਮਾਰਕੀਟ ਖੁੱਲੀ ਹੁੰਦੀ ਹੈ।
ਹਾਂ। ਖੁੱਲੀ ਹੁੰਦੀ ਕਾਫ਼ੀ ਜਗਾ ਇੱਦਾਂ ਹੁੰਦਾ ਕਈ ਲੋਕ ਅੱਧੀ ਮੱਤਲਬ ਆਪਣੇ
ਹਾਂਜੀ -ਹਾਂਜੀ ਭਾਜੀ
ਬੰਦ ਰੱਖਦੇ ਨੇ ਕੰਸੇ ਹੀ ਬੰਦ ਰਹਿੰਦੇ ਨੇ ਐਵੇਂ ਕੰਮ ਚੱਲਦਾ ਸਾਰਾ ਤੇ ਉਹ ਫਿਰ ਬੰਦੇ ਤੇ ਆਪਣੇ ਕੀ ਚਲੋ ਹੁਣ ਜਾਂ ਤੇ ਆਦਤ ਬਣਾਉਣੀ ਏ ਇਹਨਾਂ ਜਿੱਦਾਂ ਦੂਜਿਆਂ ਵਾਂਗ ਕੇ ਖੋਲੀ ਰੱਖਣੀ ਹੈ। ਜਾਂ ਤੇ ਆਪਣੀ ਜ਼ਿੰਦਗੀ ਇੱਕ ਦਿਨ ਚਲੋ ਵਧੀਆ ਜੀਣੀ ਤੇ ਬੰਦ ਕਰ ਲੋ ਆਪਣੇ ਹਿਸਾਬ ਨਾਲ।
ਹਾਂਜੀ - ਹਾਂਜੀ -ਹਾਂਜੀ -ਹਾਂਜੀ ਭਾਜੀ ਵੈਸੇ ਤੁਹਾਡੀ ਤੁਹਾਨੂੰ ਤੁਹਾਨੂੰ ਮੇਰੀ ਆਵਾਜ਼ ਸਾਫ਼ ਆ ਰਹੀ ਹੈ।
ਹਾਂਜੀ - ਹਾਂਜੀ। ਸਾਫ਼ ਆ ਰਹੀ ਭਾਜੀ।
ਪਰ ਨਾ ਮੈਨੂੰ ਪਤਾ ਤੁਹਾਡੀ ਆਵਾਜ਼ ਨਾ ਕੱਟ ਕੱਟ ਆ ਰਹੀ ਪਤਾ ਕਿਵੇਂ
ਅੱਛਾ ਅ ਮੇਰਾ ਸ਼ਾਇਦ ਪਤਾ ਨਹੀਂ ਨੈਟਵਰਕ ਇਸ਼ੂ ਹੋਏਗਾ ਇੱਥੇ ਜਾਂ ਫਿਰ ਵੈਸੇ ਹ
ਹਾਂ। ਮੇਰੇ ਖਿਆਲ ਨੈੱਟਵਰਕ ਇਸ਼ੂ ਲੱਗਦਾ ਭਾਜੀ ਵੈਸੇ ਕਲੀਅਰ ਆ ਰਹੀ ਹੈ ਪਰ ਲੇਕਿਨ ਘੱਟ- ਘੱਟ ਆ ਰਹੀ ਬੜੀ
ਅੱਛਾ। ਹੁਣ ਦੇਖੋ ਹੁਣ ਆ ਰਹੀ ਠੀਕ ਹੈ।
ਹਾਂ -ਹਾਂ ਹੁਣ - ਹੁਣ ਭਾਜੀ ਫਰਕ ਪੈ ਗਿਆ ਨੇ
ਚਲੋ ਮੈਂ ਥੋੜ੍ਹੀ ਸਾਈਡ ਜਗ੍ਹਾ ਚੇਂਜ ਕੀਤੀ ਥੋੜ੍ਹੀ ਦੇਖਣਾ।
ਹਾਂ - ਹਾਂ ਠੀਕ ਹੈ ਭਾਜੀ ਠੀਕ ਹੈ ਹੋਰ ਸੁਣਾਓ ਬਾਕੀ ਦਾ ਭਾਜੀ ਇਹ ਵੇਖੋ ਜਿਵੇਂ ਨੌਕਰੀ ਪੇਸ਼ੇ ਵਾਲਾ ਬੰਦਾ ਕਹਿੰਦਾ ਬਿਜ਼ਨਸ ਵਧੀਆ। ਔਰ ਬਿਜ਼ਨਸ ਵਾਲਾ ਕਹਿੰਦਾਂ ਭਾਈ ਨੌਕਰੀ ਪੈਸੇ ਵਾਲਾ ਵਧੀਆ।
ਉਹ ਗੱਲ ਏਦਾਂ ਹੈ ਕਿ ਦੋਨੋ ਆਪਣੀ ਆਪਣੀ ਜਗ੍ਹਾ ਠੀਕ ਨੇ ਜਿੱਦਾਂ ਵੀ ਜਿਹੜੀ ਵੀ ਜਗ੍ਹਾ ਬੈਠੇ ਕਿੱਥੇ ਨੇ ਠੀਕ ਨੇ ਕਿਉਂਕੀ ਤਾਂ ਅਸੀਂ ਇੱਕ ਦੂਜੇ ਨੂੰ ਕੰਪੇਅਰ ਕਰਾਂਗੇ ਫਿਰ ਏਦਾਂ ਹੋਏਗਾ ਕਿ ਵੀਈ ਹਾਂ ਉਹ ਬੋਲੇਗੀ ਤੂੰ ਚੰਗਾ ਉਹ ਬੋਲੇਗੀ ਤੂੰ ਚੰਗਾ ਵਾ ਆਪਣੀ ਆਪਣੀ ਜਗ੍ਹਾ ਏਦਾਂ ਹੋਏਗਾ ਕੰਮ ਫਿਰ
ਹਾਂ। ਆਪਣੇ ਆਪਣੇ ਆਸੇ ਪਾਸੇ ਦਿਮਾਗ ਘਮਾਉਣ ਵਾਲੀ ਗੱਲ ਹੈਗੀ ਆ ਭਾਜੀ
ਬੱਸ ਕੰਮ ਏਦਾਂ ਹੀ ਹੈ ਚੱਲੀ ਜਾਂਦਾ ਸੱਭ ਦਾ ਹੌਲੀ ਹੌਲੀ ਚਲੋ ਬੰਦੇ
ਬੱਸ ਜੀ ਬੱਸ ਇਹ ਤੇ ਪਰ ਬੱਸ ਮਿਹਨਤ ਕਰੀ ਜਾਓ ਭਾਜੀ ਆਪਣੇ ਆਪਣੇ ਕੰਮਾਂ ਚ ਕਿਨੀ ਜੀ।
ਬੱਸ ਇਹ ਹੈ ਕਿ ਮਿਹਨਤ ਹੀ ਹੈ ਸਾਰੀ ਬੰਦਾ ਆਪਣੇ ਲੱਗੇ ਰਹੇ ਕੰਮ ਤੇ ਆਪਣੇ ਪਰਿਵਾਰ ਨੂੰ ਕਿਉਂਕਿ ਏਦਾਂ ਨਾ ਕਿਸੇ ਨੇ ਕੁੱਝ ਦੇਣਾ ਸਾਨੂੰ ਨਾ ਕੁੱਛ ਆਪਣਾ ਕਮਾਣਾ।
ਆਪਣਾ ਕਮਾਉਣਾ ਤੇ ਆਪਣਾ ਖਾਣਾ ਜੀ ਸਰੀਕਾਂ ਨੇ ਤੇ ਤਾੜੀਆਂ ਵਜਾਣੀਆਂ ਨੇ ਬੱਸ
ਬੱਸ - ਬੱਸ ਦੇਖਣ ਵਾਲੇ ਬੱਸ ਦੇਖਣਗੇ ਮਜ਼ੇ ਲੈਣ ਵਾਲੇ ਮਜ਼ੇ ਲੈਂਦੇ ਨੇ।
ਲੈਣਗੇ ਅਗਰ ਮੁੰਡਾ ਕਾਮਯਾਬ ਨਿਕਲਿਆ ਤਾਂ ਤਾਂ ਤਾਂ ਤਾਂ ਬੁਰਾਈਆਂ ਹੋਣਗੀਆ ਨੇ ਅਗਰ ਮੰਨ ਲਓ ਬੁਰਾ ਨਿਕਲ ਗਿਆ ਤੇ ਤਾੜੀਆਂ ਮਾਰਦੇ ਨੇ।
ਵਿਆਹ ਭੈੜਾ ਵੀ ਨਿਕਲੇ ਸਭ ਏਦਾਂ ਕਹਿੰਦੇ ਨੇ ਕਿ ਉਸ ਚ ਵੀ ਅਹ ਅਗਲੇ ਦੀ ਬੇਸਤੀ ਕਰਦੇ ਨੇ ਚੰਗਾ, ਨਿਕਲਿਆ ਤਾਂ ਵੀ ਬੇਤੀ ਕਰਦੇ ਨੇ ਮਾੜਾ ਨਿਕਲਿਆ ਤਾਂ ਤੇ ਬੇਸਤੀ ਕਰਦੇ ਨੇ,
ਬਸ ਜੀ ਬਸ ਭਾਅ ਜੀ ਬੁਰਾ ਹਾਲ ਲਗਾ ਇਸ ਚੀਜ਼,
ਬਸ, ਏਦਾਂ ਹੀ ਆ ਕੰਮ,
ਹੂੰ ਹੁਣ ਆਪਣੀ ਲਾਈਨ ਵਿੱਚ ਨਾ ਭਾਜੀ ਜਿਵੇਂ, ਸਾਡਾ ਬਾਈਕਾਂ ਦਾ ਕੰਮ ਹੈਗਾ ਤੇ ਹੁਣ ਸਾਡੀ ਲਾਈਨ ਜਦ ਇਲੈਕਰੀਕ ਗੱਡੀ ਆ ਗਈ ਹਨ।
ਅੱਛਾ,
ਉਹ ਤੁਹਾਨੂੰ ਪਤਾ ਹੀ ਇਲੈਕਟ੍ਰਿਕ ਗੱਡੀ ਚ ਹੈ, ਕੀ ਨੇ ਖਾਲੀ ਬੈਟਰੀ ਬੈਰੀ ਹੈਗੇ, ਨੇ ਭਾਜੀ ਇਸ ਤੋਂ ਇਲਾਵਾ ਕੋਈ ਸਮਾਨ ਹੀ ਨਹੀਂ ਪੈਂਦਾ।
ਅੱਛਾ ਇਲੈਕਟ੍ਰਿਕ ਇਲੈਕਟ੍ਰਿਕ ਬਸ ਜ਼ਿਆਦਾ ਮੋਟਰ ਹੋਏਗੀ, ਉਹ ਮੇਨ
ਇਹ ਬੈਠ ਹਾਂ ਇਹ ਬੈਠ, ਦਾ ਕੰਮ ਹੈ ਬੈਟਰੀ ਦਾ ਵੀ ਕੀ ਕੰਮ ਹੁੰਦਾ, ਭਾਜੀ ਪੰਜ ਸੱਤ ਸਾਲ ਦੀ ਗਰੰਟੀ ਦੇਣ।
ਮਾਲਿਕ, ਸੁਣਿਆ ਕਿ, ਇਹਨਾਂ ਅੱਜ-ਕੱਲ ਸੈਂਸਰ ਵਗੈਰਾ ਚੱਲ ਹੁੰਦੇ ਨੇ, ਸੈਂਸਰ ਹੀ ਜਿਆਦਾ ਕੰਮ ਕਰਦੇ ਨੇ ਇੈਕਟ੍ਰਿਕ ਵੀਕਲ ਜਿਹੜੇ ਆਏ ਨੇ।
ਹਾਂ ਇਹ ਸਾਰਾ ਸੈਂਸਰ ਚੱਲਦਾ ਪਿਆ, ਭਾਜੀ ਸਾਰਾ ਸੈਂਸਰ ਮੀਟਰ ਮੀਟਰ ਦੇ ਅੰਦਰ ਹੈਗਾ ਨੇ।
ਇੱਥੇ ਆਪਣੇ ਇੱਕ ਲੋਕਲ ਗੱਡੀ ਆਈ, ਗੱਡੀ ਜਾਂ ਬਾਈਕ ਆਈ ਸੀ ਇੱਕ ਵਾਰੀ ਤੇ ਉਹਨਾਂ ਨੇ ਕਿਹਾ ਜੀ, ਅਸੀਂ ਇਹਨੂੰ ਹੱਥ ਤੇ ਨਾਲ ਨੀ ਸਾਨੂੰ ਪਤ ਨੀ ਇਹਦਾ ਕਿੱਦਾਂ ਕਰਨਾ ਕਿੱਦਾਂ ਨੇ ਕਿਉਂਕਿ-ਕਿਉਂਕਿ ਜਿਹੜੇ ਮ ਰੀ ਆਪਣੇ ਹੈਗੇ ਵੀ ਨੇੱਧਰ ਉਹ ਸਿਰਫ ਜਿਹੜੇ ਦੂਜੀ ਬਾਈਕਾਂ ਜਿਹੜੀ ਇੰਜਨ ਉੰਜਣ ਵਾਲੀ ਚੀਜ਼ਾਂ ਉਹਨਾਂ ਨੂੰ ਹੱਥ ਪਾਉਂ। ਕਹਿੰਦੇ ਨੇ ਇਹਨਾਂ ਨੂੰ ਤੇ ਫਿਰ ਬੰਦਾ ਸੋਚਦਾ, ਕਿ ਖ਼ਰਾਬ ਨਾ ਹੋ ਜੇ ਸੜ ਤੇ ਜਾਂ ਕੁੱਛ ਪੰਗਾ ਨਾ ਪੈਜੇ, ਤਾਂ ਕਰਕੇ ਹੱਥ ਹੀ ਨਹੀਂ ਲਾਂਦਾ ਕੋਈ।
ਇਹਦਾ ਤੇ ਭਾਜੀ ਸਮਾਨ ਵੀ ਨੀ ਮਿਲਦਾ, ਇਲੈਕਟ੍ਰਿਕ ਦਾ
ਹੂੰ ਉਹੀ ਤੇ ਅਹ ਸਮਾਨ ਵੀ ਏਦਾਂ ਮੰਗਵਾ ਕੇ ਕਰਨਾ। ਬੰਦਾ ਹਫ਼ਤਾ ਦਸ ਦਿਨ ਪੰਦਰਾਂ ਵੀਹ ਦਿਨ ਪਹਿਲੇ ਬੋਲ ਕੇ, ਵੀ ਹਾਂਜੀ ਇਹਦਾ ਸਮਾਨ ਚਾਹੀਦਾ, ਉਸ ਤੋਂ ਬਾਅਦ ਸਮਾਨ ਆਏਗਾ।
ਬ ਬਾਜੀ ਜਿ ਜਿਨ੍ਹਾਂ ਨੇ ਜੀ ਜਿਨ੍ਹਾਂ ਨੇ ਗੱਡੀਆਂ ਲਤੀਆ ਨੇ ਬਾਜੀ ਉਹ ਰੋਂਦੇ ਪਏ ਨੇ, ਚਾਹੇ ਜਿਹਨਾਂ ਨੇ ਕਾਰਾਂ ਲਤੀਆਂ ਨੇ ਚਾਹੇ ਜਿਨਾਂ ਨੇ ਬਾਈਕਾਂ ਲਿੱਤੀਆਂ, ਨੇ ਉਹ ਰੋਂਦੇ ਨੇ ਬਸੀੇ ਕੀ ਕਬਾੜ ਲੇ ਲੇਤਾ।
ਇਹ ਹੈ ਕਿ ਚਲੋ ਜਿੰਨੇ ਲੋਕਲ ਘੁੰਮਣਾ ਉਹਨਾਂ ਲਈ ਤੇ ਵਧੀਆ। ਸਭ ਤੋਂ ਵਧੀਆ ਬੈਸਟ ਹੈ, ਜਿੱਦਾਂ ਜਿੱਦਾਂ ਜਆਦਾ ਨੀ, ਤੇ ਤੁਸੀਂ ਪੱਚੀ ਤੀਹ ਚਾਲੀ ਕਿਲੋਮੀਟਰ ਪੰਜਾਹ ਜ਼ਿਆਦਾ ਚਲੋ ਸੌ ਕਿਲੋਮੀਟਰ ਵੀ ਰੱਖ ਲਓ। ਸੌ ਕਿਲੋਮੀਟਰ ਤੱਕ ਜਿੰਨੇ ਆਉਣਾ, ਜਾਣਾ ਉਹਦੇ ਲਈ ਤੇ ਬੈਸਟ ਦੇਖੀਏ ਮੈਂ ਕਿਉਂਕਿ, ਜਿੰਨੇ ਕਰਨਾ ਪੰਜ ਸੱਤ ਸੌ ਕਿਲੋਮੀਟਰ ਦਾ ਸਫ਼ਰ ਦੋ ਢਾਈ ਸੌ ਤਿੰਨ ਸੌ ਚਾਰ ਸੌ ਦਾ ਉਹਦੇ ਨਾਲ ਲਈ ਥੋੜਾ ਔਖਾ ਕੰਮ ਹੈ, ਇਹ ਮੈਂ ਦੇਖਿਆ।
ਭਾਜੀ ਬੈਸਟ ਉਨਾਂ ਵਾਸਤੇ ਜਿਹੜੇ ਬੰਦੇ ਹੈਗੇ, ਨੇ ਬਜ਼ੁਰਗ ਮੰਨ ਲਓ ਯੰਗਸਟਰ ਹੈਗਾ ਨਾ ਜਿਹਨਾਂ ਜਵਾਨ ਹੈਗਾ, ਤੁਹਾਨੂੰ ਪਤਾ ਮੁੰਡਿਆਂ ਦੀ ਸਿਲਾਈ ਕਿੰਨੀ ਮਾੜੀ ਹੁੰਦੀ ਹੈ। ਜਦ ਤੱਕ ਰੇਸ ਪੂਰੇ ਘੁੰਮਾ ਕੇ ਨਹੀਂ ਰੱਖਦੇ ਜਦ ਤੱਕ ਖਟੀੇ ਚੇ ਗੱਡੀ ਨੀ ਆਦੀ ਤ ਉਹਨਾਂ ਨੂੰ ਮਜ਼ਾ ਨਹੀਂ ਆਂਦਾ ਚਲਾਣ ਦਾ,
ਕਹਿੰਦੇ ਨੇ ਹਾਂ ਵੀ ਮਜ਼ਾ ਨਹੀਂ ਆਇਆ।
ਹਾਂ ਤੇ ਗੱਡੀ ਜਿਹੜੀ ਇਲੈਕਟ੍ਰਿਕ ਗੱਡੀ ਸਾਰੀ ਪਲਾਸਟਿਕ ਦੀ ਬੰਨੀ ਹੈਏ ਜਿੱਥੇ ਕੱਢੇ ਜਾਂ,
ਬ ਇਹ ਥੋੜ੍ਹੀ ਔਖੀ ਗੱਡੀਆਂ, ਕਿ ਵੀ ਇਹਨਾਂ ਨੂੰ ਮਾੜਾ ਜਿਹਾ ਵੀ ਅ ਕਿਤੇ ਝਟਕਾ ਝੁਟਕਾ ਵੀ ਲੱਗ ਜਾਂ, ਤੇ ਐਵੇਂ ਖੜਕਣ ਲੱਗ ਜਾਂਦੀ ਪਤਾ ਨੀ ਕੀ ਚੀਜ਼ ਹੈ ਜਿੱਦਾਂ।
ਅੰਦਰ ਕੁਛ ਹੈ ਨੀ, ਬਾਜੀ ਖਾਲੀ ਦੋ ਬੈ ਤਿੰਨ ਬੈਟਰੀਆਂ ਪਈਆਂ ਨੇ ਬੱਸ
ਬਸ ਸਮਝੋ ਕਿ ਅੰਦਰ ਢਾਂਚਾ ਲਗਾਇਆ, ਬਾਹਰੋਂ ਉਹਨੂੰ ਵੈਸੇ ਸ਼ਛੇਪ ਦਿੱਤੀ ਹੈ, ਹਲਕੀ ਜਿਹੀ ਬਸ ਉਹੀ ਚੀਜ਼, ਬ ਅੰਦਰ ਸਮਾਨ ਫਿਟ ਕਰਕੇ ਰੱਖਦਾ। ਜਿਹੜੇ ਮੇਨ, ਮੇਨ ਜਿੱਦਾਂ ਮੋਟਰ ਮੋਟਰ ਲਾ ਤ ਬੈਟਰੀ ਲਾ।
ਹਾਂ, ਇਹ ਤਾਂ ਲੋਕ ਬਸ ਨਾ ਪੈਟਰੋਲ ਤੋਂ ਥੱਕੇ ਪਏ ਨੇ ਤੁਹਾਨੂੰ ਪਤਾ ਪੈਟਰੋਲ ਦਾ ਰੇਟ ਵੱਧਦਾ ਪਿਆ।
ਬ ਉਸ ਚੱਕਰ ਚ ਥੋੜਾ ਜਾ ਬੰਦੇ ਈ ਵੀ ਚ, ਧੱਕੇ ਧੱਕੇ ਨਾਲ ਹੀ ਜਾ ਰਹੇ, ਨੇ ਪਰ ਲੋਕਾਂ ਦਾ ਮਨ ਤੇ ਨੀ ਹੁੰਦਾ ਪਰ ਚਲੋ, ਕਿ ਬੰਦੇ ਵੀ ਕੀ ਕਰਨ ਹੁਣ
ਚਲੇ ਗਏ, ਨਾ ਬਾਜੀ ਉਹ ਵਾਪ ਵੀ ਵਾਪਸ ਵੀ ਆ ਗਏ। ਜਿਨ੍ਹਾਂ ਨੇ ਸਟਾਰਟਿੰਗ ਦਿੱਤੀ ਸੀ, ਨਾ ਦੋ ਹਜ਼ਾਰ ਅਠਾਰਾ ਉਨੀ ਚ ਗੱਡੀ ਲਿਤੀ ਸੀ, ਇਹ ਵਾਲੀ ਉਹ ਹੁਣ ਦੁਬਾਰਾ ਨਹੀਂ ਖਰੀਦਦੇ ਪਏ ਉਹ ਦੁਬਾਰਾ ਫਿਰ ਐਕਟੀਵਾ ਦੇ ਆ ਗਏ ਨੇ
ਬ ਉਹੀ ਚੀਜ਼ ਹੈ ਕਿ ਲੋਕਾਂ ਨੂੰ ਪਤਾ ਕਿ ਜਿਹਨਾਂ ਨੇ ਵਰਤ ਲਈ ਉਹਨਾਂ ਨੂੰ ਪਤਾ ਲੱਗ ਵੀ ਇੰਨਾ ਚੇਰ ਤੁਸੀ ਚੀਜਾ ਨੁਕਸ ਹੈ ਨੇ ਆਹ ਚ ਨੁਕਸ ਹੈ
ਹਾਂਜੀ- ਹਾਂਜੀ ਭਾਅ ਜੀ
ਇਹ ਓਲਾ ਚ ਵੀ ਤੁਸੀਂ ਦੇਖਿਆ ਬੜਾ ਜਿਹੜਾ ਚਿਮਟਾ ਚੁਮਟੇ ਵਾਲਾ ਬੜਾ ਰੋਲਾ ਪਿਆ ਸੀ ਪਿੱਛੇ ਜਿਹਾ ਉਹਦੇ ਓਲਾ ਸਕੂਟੀ ਦੇ
ਉਹ ਹਾਂ -ਹਾਂ ਬੜਾ ਤਕੜਾ ਸਾਡੇ ਇੱਥੇ ਚੌਕਦੇ ਹੋਇਆ ਸੀ ਭਾਜੀ ਕਾਂਡ ਧੂਪ ਚ ਖੜੀ ਸੀ ਗੱਡੀ ਰ ਮਾਲਕ ਖੜਾ ਸੀ ਉਹਦੇ ਨਾਲ ਤੇ ਇਹ ਮੰਨ ਲੋ ਦੋ ਤਿੰਨ ਦਸ ਪੰਦਰਾਂ ਮਿੰਟ ਦਾ ਟਾਈਮ ਲੱਗਦਾ ਰੈਡ ਲਾਈਟ ਨੂੰ ਕਰੋਸ ਹੋਣ ਵਿੱਚ ਅਤੇ ਉਹ ਰੋਕ ਦਿੱਤਾ ਪੁਲਿਸ ਨੇ ਰੋਕ ਦਿੱਤੀ ਸੀ ਦੋ ਮਿੰਟ ਵਾਸਤੇ ਗੱਡੀ ਤੇ ਬਾਜੀ ਉਹ ਗੱਡੀ ਖੜੀ ਖੜੀ ਬਲਾਸਟ ਚ ਤਿੰਨ ਬੰਦੇ ਭਾਜੀ ਤਿੰਨ ਬੰਦੇ ਇਸ ਟਮ ਐੇ ਕੰਡੀਸ਼ਨ ਪਹੁੰਚ ਗਏ ਸੀ ਨਾ ਕਿ ਮਰਨਾ ਜੀਨਾ ਇੱਕ ਬਰਾਬਰ ਹੋ ਗਿਆ ਸੀਉਨਾ ਵਾਸਤੇ ਇਹ ਵੇਖ ਲੋ ਹਾਂ ਅੱਗ ਵੀ ਲੱਗੇ ਹੋ ਭਾਜੀ ਬਲਾਸ ਹੋ ਗਿਆ, ਕੋਈ ਗੱਡੀ ਬੈਟਰੀ ਹੈਗੀ ਸੀ, ਤੁਹਾਨੂੰ ਪਤਾ ਪੂਰੀ ਗੱਡੀ ਹੈਗੀ ਬੈਟਰੀ ਉਹ ਬੈਟਰੀ ਕਿਤੇਰੇ ਨੈਗਟਵ ਪੋਜ਼ਟਿਵ ਉਲਟੇ ਲੱਗੇ ਹੋਣਗੇ ਮਕੈਨਿਕ ਕੁਲ
ਹਾਂ ਮਾੜਾ ਜਿਹਾ ਵੀ ਕਿ ਕੀਤੀ ਗਲਤੀ ਹੋ ਗਈ ਤੇ ਉਹ ਨੁਕਸਾਨ ਤਾਂ ਫਿਰ ਅਗਲੇ ਦਾ ਹੋ ਗਿਆ
ਹਾਂ ਇਹ ਮੰਨ ਲਓ ਗੱਡੀ ਅਗਰ ਕੁਛ ਹੱਦ ਤੱਕ ਸਹੀ ਐ ਨਾਂ ਤੇ ਜ਼ਿਆਦਾ ਹੱਦ ਤੱਕ਼ ਖਰਾਬ ਈ ਹੈਗੇ ਨੈਂ
ਹਾਂ ਕਿਉਂਕਿ ਹੈ ਹੀ ਸਾਰਾ ਬੈਟਰੀ ਨਾਲ ਬਣੀ ਗੱਡੀ ਤੇ ਫਿਰ ਉਸ ਕੰਮ ਹੀ ਫਿਰ ਉਹਦਾ ਐ ਕਿਉਕਿ ਚਲੋ ਦੂਜੀ, ਦੂਜੇ ਵੀ ਇਕਲਾ ਚੱਲਦਾ ਹੁੰਦਾ ਵੀ ਚਲੋ ਤਾਂ ਤੇਲ ਤੂਲ ਨਾਲ ਚੱਲ ਪੈਂਦੀ ਉਹ ਨਾਲ ਚਲੋ, ਬੈਟਰੀ ਵੂਟਰੀ ਦਾ ਇੰਨਾ ਕੰਮ ਨੀਂ ਹੁੰਦਾ
ਬਸ, ਬਸ, ਬਸ ਬਸ, ਇਹ ਤਾਂ ਕੁਛ ਤਾਂ ਬਣਾਈਆਂ ਗਈਆਂ ਨੇਂ ਕਿ ਪੋਲਿਊਸ਼ਨ ਘੱਟ ਹੋ ਜਏ
ਪਰ ਜਿਹੜੇ ਦੇਖਿਆ ਕਿ ਪੋਲਿਊਸ਼ਨ ਤੇ ਕੀ ਘਟ ਹੋਣਾ, ਇਹ ਜਹੜ ਚੀਜ਼ ਵੀਹੀਕਲ ਜਿੱਥੇ ਬੰਣਦੇ ਨੇਂ, ਉੱਥੇ ਵੀ ਧੂਆਂ ਵਗੈਰਾ ਚੀਜ਼ਾਂ ਸਾਰੀਆਂ ਨਿਕਲਦੀ ਨੇਂ ਥੇ ਬਣਨੀਆਂ ਆਈਟਮਾਂ, ਪੋਲਿਊਸ਼ਨ ਦੇ ਕੋਈ ਨਾਮ ਦਾ ਈ ਰਹਿੰਦਾ ਇਹਹਿ ਕਿ ਵੀ ਘੱਟ ਹੁੰਦਾ, ਲੇਕਿਨ ਇਹਨਾਂ ਦਾ ਕੁਛ ਫਰਕ ਨਈਂ ਐ
ਇਹ ਹੁਣ ਜਿਹੜਾ ਨਵਾਂ ਪੈਟਰੋਲ ਆਇਆ ਪਾਜੀ, ਇਹਦੇ ਚ ਸਭ ਤੋਂ ਜ਼ਿਆਦਾ ਪਾਣੀ ਪੈਂਦਾ ਪਿਆ।
ਹਾਂ ਬਸ ਇਸ ਚ ਵੀ ਪਾਣੀ ਨਾਲ ਕਹਿੰਦੇ ਫੈਕਟਰੀਆਂ ਵੀਡੀਓ ਬੜੀ ਆਂਦੀ ਪਈ
ਗੰਨੇ ਦਾ ਪਾਣੀ ਪੈਂਦਾ, ਗੰਨੇ ਦਾ ਜੂਸ।
ਹਾਂਜੀ, ਹਾਂਜੀ, ਹਾਂਜੀ ਬਸ ਉਹ ਤੇ ਫੇਰ ਗੱਡੀਆਂ ਖ਼ਰਾਬ ਕਰੇਗਾ ਈ
ਕਦੇਗਾ ਈ ਕਰੇਗਾ, ਐਥਨੋਲ ਪਤਾ ਨੀਂ ਕਿਹੜਾ-ਕਿਹੜਾ ਪੈਟਰੋਲ ਮੈਨੂੰ ਨਾਮ ਨੀਂ ਯਾਦ ਆ ਰਿਹਾ ਪਾਜੀ। ਮਤਲਬ ਖਰਾਬ ਹੀ ਚੱਲਦਾ ਪਿਆ ਸਿਸਟਮ ਇਹਂ ਤੇ ਬਸ ਬੰਦੇ ਆਪਣੀ ਜੇਬਾਂ ਭਰਦੇ ਪਏ ਨੇਂ।
ਬਸ ਬਸ ਉਹ ਤੇ ਹੈ ਈ, ਕਮਾਈ ਵਾਲਾ ਸਾਧਨ ਬਨਾ ਲਿਆ ਬਸ, ਇੱਕ ਉਹਨੂੰ ਇਹਨੂੰ ਪਾਈ ਜਾਓ ਤੇ ਚਲਾਈ ਜਾਓ ਬਸ। ਚਲੋ ਠੀਕ ਐ ਪਾਜੀ ਫੇਰ ਕਰਾਂਗੇ ਗੱਲ ਆਪਾਂ ਹੈਨਾਂ। ਠੀਕ ਐ ਪਾਜੀ ਵਧੀਆ, ਮੈਨੂੰ ਵੀ ਵਧੀਆ ਲਗਿਆ ਸਤ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।